ਸਤਿ ਸ੍ਰੀ ਕਾਲ ਜੀ। ਕੀ ਹਾਲ ਐ?
ਮੈਂ ਵਧੀਆ। ਤੁਸੀ ਸੁਣਾਔ?
ਹਾਂਜੀ ਠੀਕ-ਠਾਕ। ਹੋਰ ਕਿਵੇਂ ਆ ਘਰ ਸਭ?
ਸਭ ਵਧੀਆਂ ਨੇਂ। ਹੋਰ ਤੁਹਾਡੇ ਘਾਰ? ਸਬ ਵਧੀਆਂ ਨੇਂ ਘਰ ਪਰਿਵਾਰ? ਹੋਰ ਕੀ ਚੱਲ ਰਿਹਾ ਸੀ? ਬਸ ਕੁੱਛ ਨੀ, ਬੜੇ ਜ਼ਿਆਦਾ ਨਾਂ ਹੋਟਲ ਸਕਿਨ ਨਾ ਬੜੀ ਫਟਦੀ ਪਈ ਐ ਏਸ ਮੌਸਮ ਚ, ਪਤਾਂ ਨੀਂ ਬਾਹਰ ਘੁੰਮ ਕੇ ਆਈ ਆਂ ਤੇ ਇਹ ਹੋ ਰਿਹਾ ਅੰਨੇਵਾਹ ਦਾ ਪੋਲਊਸ਼ਨ ਕਰਕੇ ਵੀ ਨਾਂ ਸਕਿਨ ਬੜੀ ਜ਼ਿਆਦਾ ਰਫ ਤੇ ਡਰਾਈ ਜਿਹੀ ਹੁੰ ਹੁੰਦੀ ਪਈ ਏ। ਉਈ ਮੈਂ ਦੇਖਦੀ ਪਈ ਸੀ ਕਿ ਕਿਵੇਂ ਹੋ ਗਏ ਨਾਂ ਇਹ ਪੋਲ ਅ ਹਾਂ ਪੋਲਿਊਸ਼ਨ ਨਾਲ਼ ਈ ਲੱਗ ਰਿਹੈ। ਹੁਣ ਨਾ ਕੁੱਛ
ਏ ਤਾਂ ਦੇਖੋ ਦਿਨੋਂ-ਦਿਨ ਹੁੱਬਦ ਵਧੀ ਜਾਂ ਰਿਐ। ਹੁਣ ਇਹਦੇ ਤਾਂ ਹੈਂ ਨੀਂ ਕੋਈ ਕੰਟ੍ਰੋਲ ਹੀ ਨਹੀਂ ਹੈਗਾ। ਕੁੱਛ ਸਾਡੀ ਵੀ ਗ਼ਲਤੀਆਂ, ਸਾਡੀ ਵੀ ਗ਼ਲ ਤੀਆਂ ਕਰਕੇ ਵੀ ਹੋ ਰਿਹਾ ਇਹ।
ਔ ਤੇ ਹੈ ਈ ਅਸੀਂ ਇੰਨੇ ਵਾਦੇ ਵ੍ਹੀਕਲ ਚ ਨਾਂ ਵਾੜਿਏ
ਹੂੰ ਜਿਵੇਂ ਹੁਣ ਦੇਖੋ ਪਿੰਡਾਂ ਦੇ ਵਿੱਚ ਦੇਖਦੇ ਆ ਵੀ ਕਿੰਨਾਂ ਫਸ ਲਾਂ ਜਦੋਂ ਕੱਟਦੇ ਐ ਕਿੰਨਾਂ ਅੱਗ ਵਗ਼ੈਰਾ ਲਗਾਉਂਦੇ ਆ ਹੈਨਾ ਉਹਨਾਂ ਨੂੰ। ਜਿਹੜੇ ਨੀਚੇ ਰਹਿ ਜਾਂਦੇਂ ਆ ਵੇਸਟ ਫ਼ਿਰ ਉਹਦੇ ਕਰਕੇ ਵੀ ਬਹੁਤ ਹੋ ਜਾਂਦਾ। ਪੋਲਯੁਸ਼ਨ ਮਤਲਬ ਜਦੋਂ ਫ਼ਸਲਾਂ ਦੀ ਏ ਵਾਢੀ ਦੇ ਟਾਈਮ ਤਾਂ ਜ਼ਿਆਦਾ ਹੋ ਜਾਂਦੈ।
ਔ ਤੇ ਹੈ ਈ ਤੇ‌ ਹੁਣ ਕੀ ਐ ਹੁਣ ਗਲ਼ੀ ਮੁਹੱਲਿਆਂ ਚ ਵੇਖ ਲੋ ਤੇ ਇੱਧਰ ਕੂੜਿਆਂ ਦੇ ਢੇਰ ਜਲਾਂਦੇ ਪਏ ਨੇ। ਜੋ ਕੂੜਾ ਇਕੱਠਾ ਕਰਦੇ ਆਂ ਕੂੜਿਆਂ ਦੀ ਗਾੜੀ, ਇਕੱ ਠਾ ਕਰਕੇ ਜ਼ੋ ਕੂੜਾ ਲੈ‌ ਜਾਂਦੀਐਂ ਤੇ ਉਹਨਾਂ ਨੂੰ ਵੀ ਜਲਾ ਕੇ ਅੰਨੇ ਵਾਹ ਦਾ ਉਂਹੋਨੇ ਪੋਲਿਊਸ਼ਨ ਕੀਤੈ ਤੇ ਅੰਨੇਵਾ ਦੀ ਗਾੜੀਆ ਏਨੀਂ ਹੋ ਗਈ ਐ ਚੱਲਦੀ ਪਈਐਂ। ਏਨਾਂ ਜਿਆਦਾ ਪਲਿਊਸਨ ਕਿਉੰ ਵੜਦਾ ਪਿਆ ਪਪੂਲੇਸ਼ਨ ਜ਼ੋ ਇਸ ਕਰਕੇ ਜੋ ਵਰਦੀ ਪਈ ਐ ਨਾ- ਤੇ ਇਸ ਕਰਕੇ ਪੋਲਿਊਸ਼ਨ ਵੀ ਬਹੁਤ ਜ਼ਿਆਦਾ ਹੋ ਰਿਹਾ ਤੇ ਸਾਨੂੰ ਬੜਾ ਖ਼ਤਰਨਾਕ ਹੈ ਮਤਲਬ ਸਾਨੂੰ ਸਾਂਸ ਲੈਣ ਚ ਬੜੀ ਦਿੱਕਤ ਹੁੰਦੀ ਪਈ ਹੈ। ਤੇ ਬੜੀ ਜਿਆਦਾ ਬਿਮਾਰੀਆਂ ਨਾਲ ਵੀ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਤੁਸੀਂ ਕੀ ਸੋਚਦੇ ਇਸ ਬਾਰੇ।
ਸਹੀ ਗੱਲ ਆ ਹੁਣ ਦੇਖੋ ਪਿੰਡਾਂ ਵਿੱਚ ਆਪਣੀਆਂ ਪ੍ਰੋਬਲਮ ਹੁੰਦੀਆਂ, ਸ਼ਹਿਰਾਂ ਵਿੱਚ ਆਪਣੀਆਂ ਹੁੰਦੀਆਂ ਹੁਣ ਦੇਖੋ, ਹੁਣ ਸਿਰਫ ਆਪਾਂ ਇਹ ਥੋੜ੍ਹੀ ਕਹਿ ਸਕਦੇ ਕਿ, ਜਿਹੜਾ ਕੂੜਾ ਜਲਾ ਰਹਾ ਉਹਦੇ ਨਾਲ ਪੋਲਿਊਸ਼ਨ ਹੋ ਰਿਹਾ, ਦੇਖੋ ਜਿਹੜੇ ਕੂੜੇ ਦੇ ਢੇਰ ਲੱਗੇ ਇੰਨੀ ਗੰਦੀ ਸਮੈਲ ਆਉਂਦੀ ਹੈ ਮਤ ਛਰ-ਮੱਖੀਆਂ ਉਹਦੇ ਨਾਲ ਪੈਦਾ ਹੁੰਦੇ ਆ ਮਤਲਬ ਦੇਖੋ ਕਿੰਨੀ ਦਿੱਕਤ ਆਉਂਦੀ ਆ ਉਹਦੇ ਨਾਲ ਵੀ ਕਿੰਨੀ ਤਰ੍ਹਾਂ ਦੀ ਲੋਕਾਂ ਨੂੰ ਹੈਲਥ ਇਸ਼ੂ ਹੁੰਦੇ
ਔ ਹੀ ਤਾ ਨ ਲੋਕਾਂ ਨੂੰ ਸਮਝ ਨਹੀਂ ਆਉਂਦਾ ਨਾ ਸਰਕਾਰ ਨੂੰ ਕੋਈ ਸਟੈਪ ਨਹੀਂ ਲੈਂਦੀ ਹੈ ਇਸ ਇਸ ਚੀਜ਼ਾਂ ਨੂੰ ਰੋਕਣ ਵਾਸਤੇ ਲੋਕ ਆਪਣੀ ਮਨਮਰਜ਼ੀ ਕਰਦੇ ਪਏਹੇ ਨੇ ਮਤਲਬ ਉਹ, ਮਤਲਬ ਉਹ ਥਾਮ ਨਹੀਂ ਪਿੱਛੇ ਨਾ ਕੀ-ਕੀ ਹੋ ਰਿਹਾ ਸੜਕਾਂ ਦੇ ਵਿੱਚ ਤੇ ਕਿਵੇਂ ਪੇੜਾਂ ਨੂੰ ਵੀ ਜਲਾਉਂਦੇ ਪਏ ਨੇ ਇਸ ਕਰਕੇ ਧੂਪ ਵੀ ਏਨੇ ਤੇ ਧੂਪ ਕਾਰਨ ਵੀ ਦੇਖੋ, ਜੋ ਪਰਿਆਵਰਨ ਹੈ ਸਾਡਾ ਪੇੜ-ਪੌਦੇ ਪਾਰਕ ਵਗੈਰਾ ਵੀ ਸੁਖੇ ਜਾ-ਜਾ ਰਹੇ ਹੈ ਤੇ ਇਸ ਕਰਕੇ ਪੋਲਿਊਸ਼ਨ ਦੀ ਵੀ ਕਮੀ ਬੜੀ ਜ਼ਿਆਦਾ ਮਤਲਬ ਕਂ ਕਹਿੰਦੇ ਆ ਨਾ ਕਿ, ਪੋਲਿਊਸ਼ਨ ਜਿਆਦਾ ਹੀ ਮਤਲਬ ਨਿਕ ਹੁੰਦਾ ਪਿਆ ਇਸ ਕਰਕੇ ਵੀ ਨਾ
ਤਾਪਮਾਨ ਦੇਖੋ ਬਹੁਤ ਜਿਆਦਾ ਵੱਧ ਰਿਹਾ, ਹਮ ਵੱਧ ਕਿੳ ਰਿਹਾ ਸਾਡੀ ਗ਼ਲਤੀਆਂ ਕਰਕੇ ਵੱਧ ਰਿਹਾ ਨਾ, ਹੁਣ ਜਿਵੇਂ ਪੇਡਾਂ ਨੂੰ ਕੱਟੀ ਜਾਂਦੇ ਆ, ਪੇਡਾਂ ਨੂੰ ਕੱਟਣ ਤੋਂ ਬਾਅਦ ਉਹ ਹੁੰਦਾ ਪਰ ਹੁਣ ਤਾਂ ਮੈਂ ਦੇਖਿਆ ਵੀ ਲੋਕ ਲੋਕਾਂ ਨੂੰ ਬਹੁਤ ਸਮਝ ਆ ਗਈ, ਸਾਡੇ ਜਹੇ ਤਾਂ ਘਰਾਂ ਦੇ ਵਿੱਚ ਲੋਕਾਂ ਦੇ ਬੋਹੋਤ ਜਿਆਦਾ ਪੇੜ ਲੱਗੇ ਹੋਏ ਨੇ ਹਨਾ ਤੇ ਥੋੜ੍ਹਾ ਠੰਡਾ ਵੀ ਰਹਿੰਦਾ। ਜੇ ਬਾਹਰ ਕਿਸੇ ਖਾਲੀ ਜਗਾਹ ਉੱਥੇ ਜਾਈਏ ਮਤਲਬ ਉੱਥੇ ਜਾ ਕੇ ਲੱਗਦਾ ਕਿ ਬਹੁਤ ਜ਼ਿਆਦਾ ਗਰਮੀ ਹੈ ਸਾਡਾ ਏਰੀਆ ਮਤਲਬ ਕਾਫ਼ੀ ਠੰਡਾ ਇਥੇ ਲੋਕਾਂ ਨੇ ਬਹੁਤ ਮਤਲਬ ਉਹ ਕੀਤਾ ਹਨਾ ਮਤਲਬ ਇਹ ਸਟੈਪ ਲੈ ਲਿਆ ਲੋਕਾਂ ਨੇ
ਹਰਿਆਲੀ ਚ ਰਹਿੰਦੇ ਪਏ ਨੇ ਉਹ ਲੋਕੀ ਜ਼ਿਆਦਾ ਸਹੀ ਨੇ ਜੀ ਜੋ ਲੋਕੀ ਹਰਿਆਲੇ ਦੇ ਵਿੱਚ ਨਹੀਂ ਰਹਿ ਰਿਹਾ ਹੈ। ਕਮਰਸ਼ੀਅਲ ਜਗਾ ਚ ਰਹਿ ਰਹੇ ਮਤਲਬ, ਵੀ ਰਹਿ ਰਹੇ ਹੈ ਆਸ ਬਸ ਫੈਕਟਰੀ ਕੁਛ ਵੀ ਕੇ ਵੀ ਫੈਕਟ
ਜ਼ਿਆਦਾ ਦਿੱਕਤ ਤਾਂ ਮੈਟਰੋ ਸਿਟੀਜ਼ ਵਾਲਿਆਂ ਨੂੰ ਹੈ ਜਿਹੜੇ ਬੜੇ-ਬੜੇ, ਸ਼ਹਿਰ ਹੈ, ਜਾਂ ਮੈਟਰੋ ਸਿਟੀਜ਼ ਨੇ ਉੱਥੇ ਥੇ ਲੋਕਾਂ ਨੂੰ ਜ਼ਿਆਦਾ ਦਿੱਕਤ ਆਦੀ ਹੈ। ਮਤਲਬ ਕਿੰਨੇ ਹੈਲਥ ਇਸ਼ੂ ਹੁੰਦੇ ਆ ਦੇਖੋ।
ਫੈਕਟਰੀ ਮੈ ਵੀ ਇਤਨਾ ਕੰਮ ਹੋਣੇ ਲੱਗਿਆ ਤੇ ਵੀ ਇਤਨਾ ਪੋਲਿਊਸ਼ਨ ਇਤਨੀ ਜ਼ਿਆਦਾ ਮਤਲਬ ਨੁਕਸਾਨਦਾਇਕ ਹਵਾਏ ਨਿਕਲਤੀ ਹੈ, ਜੋ ਕਿ ਹਮਾਰੇ ਫੇਫੇ ਕੱਪੜੋ ਲੰਗਸ ਮੈਂ ਸਭ ਚੀਜ਼ੋ ਮ ਮੁਸ਼ਕਿਲ ਕਰਤੀ ਹੈ ਪੈਦਾ ਅ ਉਨਾ ਨ ਸਕਿਨੇ ਫਟ ਰਹੀ ਐ ਐਸੇ, ਕਿਨ ਡਿਸੀਜ਼ਜ਼ ਕਿਤੇੇ ਜ਼ਿਆਦਾ ਹੋ ਰਹੇ ਇਸ ਚ ਕਰਨੇ, ਤੋ ਇਹੀ ਗੱਲ ਹੈ, ਕਿ ਪੋਲੂਸ਼ਨ ਕਿ ਨਾ ਰੋਕ। ਮੁਦਾਮ ਵੀ ਕਰਨੀ ਚਾਹੀਏ ਸਾਨੂੰ ਨਾ ਪੇੜ ਪੌ ਜ਼ਿਆਦਾ ਲਗਾਣੇ ਚਾਹੀਦੇ ਤੇ ਪਾਣੀ ਸਵੇਰੇ ਆਮ ਪਾਣੀ ਵੀ ਸਾਨੂੰ ਪੀਣਾ, ਜ ਆਪਣੇ ਪੇੜਾ ਚ ਵੀ ਦੇਣਾ ਚਾਹੀਦਾ ਤੇ। ਉਹਨਾਂ ਨੂੰ ਠੰ ਠੰਡਕ ਪਹੁੰਚਾਏਗੇ ਤੇ ਉਹ ਸਾਨੂੰ ਅੱਛੀ ਆਕਸੀਜਨ ਵੀ ਦੇਣਗੇ, ਤੇ ਸਾਡੇ ਆਦਾ ਨਾ, ਅ ਚੀ ਆਕਸੀਜਨ ਜਾਏਗੀ, ਤੇ ਅਸੀਂ ਅੱਛਾ ਮਹਿਸੂਸ ਕਰਾਂਗੇ ਤੇ ਬਿਮਾਰੀਆਂ ਕਰ
ਹੂੰ,
ਰਹੇਗੇ। ਤੁਸੀਂ ਮਤਲਬ ਕਿਵੇਂ ਕਰਦੇ ਹੋ ਪੇੜਾਂ ਚੋ ਮਤਲਬ ਆਪਣੇ ਘਰ ਠੰਢਾ ਕਰਨ ਵਾਸਤੇ ਕੀ ਕੀ ਕਰਦੇ ਹੋ, ਜਿਸ ਜਿਵੇਂ ਤੁਹਾਨੂੰ ਇਫੈਕਟ ਨਾ ਹੋਵੇ ਪੋਲਿਊਸ਼ਨ ਦਾ
ਹੂੰ, ਨਹੀਂ ਸਾਡੇ ਤਾਂ ਇੱਧਰ ਮਤਲਬ ਗਲੀ ਮੁਹੱਲੇ ਵਿੱਚ ਬਹੁਤ ਪੇੜ ਲੱਗੇ ਹੋਏ ਹੈ। ਹਾਂ ਪਾਣੀ ਵਗੈਰਾ ਦਾ ਵੀ ਛਿੜਕਾਅ ਕਰਦੇ ਰਹਿੰਦੇ ਆ ਪੇਡਾਂ ਤੋਂ ਤੇ ਹੋਰ ਮਤਲਬ ਜੋ ਮੈਂ ਦੇਖਿਆ ਹੈਨਾ, ਹੁਣ ਆਪਾਂ ਪੋਲਿਊਸ਼ਨ ਸਿਰਫ ਇਹੀ ਥੋੜੀ ਕਹਿ ਸਕਦੇ ਵੀ ਸਿਰਫ ਇਹੀ ਪ੍ਰਦੂਸ਼ਣ ਹੋ ਰਿਹਾ ਪ੍ਰਦੂਸ਼ ਤਾਂ ਦੇਖੋ ਕਈ ਤਰ੍ਹਾਂ ਦਾ ਹੋ ਰਿਹਾ ਹੈ ਹੁਣ ਜੇ ਆਪਾਂ ਦੇਖੀਏ ਕਿੰਨੇ ਜਗ੍ਹਾ ਜਗ੍ਹਾ ਤੇ ਟਾਵਰ ਲੱਗ ਰਹੇ ਹੈ, ਕਿੰਨੇ ਪੱਕਸ਼ੀ ਮਰਦੇ ਨੇ ਮਤਲਬ, ਇਹਨਾਂ ਤੋਂ ਕਿੰਨੀਆਂ ਰੇਜ਼ ਨਿਕਲਦੀਆਂ ਟਾਵਰਾਂ ਉਹ ਵੀ ਮਤਲਬ ਪੋਲਿਊਸ਼ਨ ਹੀ ਇੱਕ ਤਰ੍ਹਾਂ ਦਾ ਹੈਨਾ ਆਪਾਂ ਡਿਊਟੀ ਕਰ ਰਹੇ ਸਾਡੇ ਉਹਨੂੰ
ਔ ਵਾਲੀ ਰੇਜ਼ ਰੇਜ਼ ਨਿਕਲਦੀਆਂ ਯੂ ਵੀ ਆਰ ਐਸ, ਕਿੰਨੀ ਖ਼ਤਰਨਾਕ ਹੁੰਦੀ ਹੈ ਸਾਡੇ ਵਾਸਤੇ ਲੰਗਸ ਨੂੰ ਇਫੈਕਟ ਕਰਦੀ ਹੈ ਤੇ ਐ ਲੋ ਕੇ ਪੈਸੇ ਕਰਕੇ ਲਗਾਉਣ ਤੋਂ ਲੇਤੇ ਹੈਂ। ਤੇ ਲੋਕਾਂ ਤੋਂ, ਦੂਸਰੇ ਲੋਕਾਂ ਨਾਂ ਨਹੀ ਸਮਝਦੇ, ਕਿ ਉਹਨਾ ਨੂੰ ਕੀ ਇਫ਼ੇਕਟ ਐ
ਹਾਂ ਨੁਕਸਾਨ ਹੁੰਦਾ ਨਾ ਸਭ ਨੂੰ
ਸੜਕਾਂ ਚ ਦੇਖੋ ਕਿੰਨੇ ਸ਼ੋਰ ਸ਼ਰਾਬੇ ਹੁੰਦੇ ਪਏ ਨੇ ਹੋਰਨਾਂ ਦੇ ਕੋਈ ਲੌਂਜ ਕੋਲ ਤੇਜ ਤੇਜ ਗਾਣੇ ਵਜਦੇ ਪਹਿ ਨੇ, ਲਾਊਡ ਸਪੀਕਰ ਇਸ ਤਰਹ ਇਹ ਨੋਇਜ਼ ਪੋਲਿਊਸ਼ਨ ਵੀ ਇੰਨੇ ਵਦਾ ਫੈਲਿਆ ਹੈਨਾ ਪੁੱਛੋ ਮਤ ਕੀ ਕਿੰਨੀ ਜ਼ਿਆਦਾ ਮਤਲਬ ਹੈਲਥ ਨੂੰ ਇੈਕਟ ਕਰ ਰਿਹਾ ਤੇ ਵਾਯੂ ਪੋਲੂਸ਼ਨ ਪ੍ਰਦੂਸ਼ਣ ਹੋ ਗਿਆ ਤੇ ਉਹੀ ਹੈ ਨਾ ਇਸ ਵਾਯੂ ਪ੍ਰਦੂਸ਼ਣ ਵੀ ਵੀ ਸਾਨੂੰ ਅੱਛੀ ਹਵਾ ਨਾ ਮਿਲਣਾ ਅੱਛੀ ਸਾਂਸ ਨਾਲ ਲੈ ਪਾਣਾ, ਤੋ ਐਸੇ ਚੀਜ਼ਾਂ ਵੀ ਬੜੀ ਜ਼ਿਆਦਾ ਹੁਣ ਲੱਗੀ ਹੈ
ਮੇਰੇ ਮਾਸੀ ਜੀ ਐ, ਤੇ ਉਹਨਾਂ ਦੇ ਨਾ ਹੂ ਉਹਨਾਂ ਦੇ ਦੇਖੋ ਮਤਲਬ ਘਰ ਦੇ ਨੇੜੇ ਉਹ ਹੈ ਇੱਕ ਮਤਲਬ ਤੁਸੀਂ ਕਹਿ ਲੋੋ, ਵੀ ਪੈਲੇਸ ਹੈ ਹੈਨਾ ਮੈਰਿਜ ਪੈਲੇਸ ਹੈ ਤੇ ਮਤਲਬ ਉੱਥੋਂ ਇਨੀ ਆਵਾਜ਼ ਆਉਂਦੀ ਰਹਿੰਦੀ ਹੈ ਨੀ ਉਹਨਾ ਨੂੰ ਡਿਸਟਰਬੈਂਸ ਹੁੰਦੀ ਹੈ ਤੇ ਮੇਰੇ ਮਾਸੀ ਜੀ ਨੂੰ ਵੈਸੇ ਹਾਰਟ ਦੀ ਪ੍ਰੋਬਲਮ ਐ, ਦੇਖੋ ਸਾਰਾ ਦਿਨ ਉੱਥੇ ਡੀ ਜੇ ਚੱਲਣਾ, ਹੁਣ ਮਤਲਬ ਉਹ ਇੰਨੇ ਦੁਖੀ ਹੋ ਗਏ ਨਾ ਤਾਂ ਹੁਣ ਪੈਲੇਸ ਵਾਲੇ ਦੇ ਅਗੇਸਟ ਕੋਈ ਐਕਸ਼ਨ ਲੈ ਸਕਦੇ ਆ ਨੇ ਆਪਣੀ ਉਹੀ ਜਗ੍ਹਾ ਚ ਬਣਾਇਆ ਹੋਇਆ। ਉਹ ਹੁਣ ਕਹਿੰਦੇ ਸੀ ਕਿ ਅਸੀਂ ਸ਼ਿਫਟ ਈ-
ਹਾਂ ਗਲੀ ਮੁਹੱਲੇ ਚ ਪਾਟੀਆਂ ਤੇ ਇਹ ਲੋਕੀ ਕਿੰਨੇ ਤੇਰ ਤੇਰ ਮਿਊਜਿਕ ਚਲਾ ਲਏ ਨੇ, ਤੇ ਇਸ ਕਰਕੇ ਕਿੰਨਾ ਜ਼ਿਆਦਾ ਮਤਲਬ ਵਾਯੂ ਅਰ- ਇਹ ਯਾਨੀ ਪੋਲਿਊਸ਼ਨ ਹੁੰਦਾ ਪਿਆ। ਤੇ ਬੜਾ ਨੁਕਸਾਨ ਬੱਚਿਆਂ ਨੂੰ ਵੀ ਬੜਾ ਨੁਕਸਾਨ- ਪੈਂਦਾ ਏ ਕਰਕੇ ਬੁੱਢਿਆਂ ਨੂੰ ਵੀ ਜੋ ਬਜ਼ੁਰਗ ਐ, ਬੁਜਰਗਾ ਦਿਸ ਤੇ ਵੀ ਦੇਖੋ ਕਿੰਨੀ-ਗਲਤ ਗੱਲ ਹੈ।
ਹੋਰ ਦੇਖੋ ਤੁਸੀਂ। ਹੂੰ, ਅੱਜ ਕੱਲ ਮੈਂ ਦੇਖਿਆ ਵੀ ਜਿਹੜੇ ਇਹ ਨੇ ਅੱਜ ਕੱਲ ਮਤਲਬ ਲੜਕੇ ਵੀ ਕਿਆ ਮਤਲਬ ਘੱਟ ਘੱਟ ਏਜ ਦੇ ਦੇਖੋ ਕਿਵੇਂ ਬਾਈਕ ਵਗੈਰਾ ਚਲਾਂਦੇ ਏ। ਹਨਾ, ਬਾਈਕ ਤੇ ਫਿਰ ਬੁਲੇਟ ਵਗੈਰਾ ਤੇ ਪਟਾਕੇ ਪਾਦੇ ਏ। ਕਿਵੇਂ ਇੰਨੀ ਆਵਾਜ਼ ਹੁੰਦੀ ਹੈ। ਮਤਲਬ ਸਾਡੇ ਇੱਥੇ ਕਿਸੇ ਨੂੰ ਮੈਂ ਦੇਖਿਆ ਕਿ ਹਾਰਡ ਹਾਰਟ ਦੀ ਪ੍ਰੋਬਲਮ ਹੋ ਗਈ ਸੀ। ਇੱਕਦਮ ਮਤਲਬ ਅ ਹਾਰਟ -ਅਟੈਕ ਆ ਗਿਆ। ਮਤਲਬ
ਦੇ ਵਈ ਨਾ ਦ ਲੋਕਾਂ ਦੀ ਜਾਨ ਨਿਕਲ ਜਾਂਦੀ ਹੈ। ਲੋਕਾਂ ਦੀ ਜਾਨ ਤੱਕ ਨਿਕਲ ਜਾਂਦੀ। ਜਾਂਦੀ ਹੈ ਏਸ ਪੋਲਿਊਸ਼ਨ ਦੇ ਚਕਰ ਚ ਕਰ ਜੇ ਨਾ ਤੇ ਉਸ ਸਰਕਾਰ ਵੋਈ ਹੈ। ਸਰਕਾਰ ਕੁਛ ਹੈਪੀ ਨੀ ਕਦਮ ਈ ਨੀ ਉਠਾਂਦੀ ਏ। ਕਿ ਇਸ ਇਨ ਚੀਜ਼ਾਂ ਨੂੰ ਕਿਵੇਂ ਕਿਵੇਂ ਕੰਟਰੋਲ ਕੀਤਾ ਜਾਏ, ਤੇ ਘੱਟ ਕੀਤਾ ਜਾਏ। ਤੇ ਮੈਂ ਸਰਕਾਰ ਨੂੰ ਵੀ ਨਾ ਸਟੈਪ ਲੈਣੇ ਚਾਹੀਦੇ। ਕਿ- ਧਵਨੀ ਪ੍ਰਦੂਸ਼ਣ ਨੂੰ ਮਤਲਬ ਸਾਰਾ ਜੋ ਕੂੜਾ ਉੜਾ ਹੈ ਇਸ ਕਹੇਗਾ। ਅਲੱਗ ਸੇ ਜਗਾ ਬਣਾਈ ਜਾਏ। ਉਸ ਕੁੂੜੇ ਕੋ- ਕੋ ਮਤਲਬ ਜਲਾਇਆ ਨਾ ਜਾਏ। ਤ ਜਾ ਕੇ ਏ ਨਾ ਤੇ ਉਹਨਾਂ ਨੂੰ ਕੈ ਕਤੇ ਹੈ ਕਿਵੇਂ ਜਲਾਓ ਤੇ ਤੁਸੀਂ ਜਲਾ ਰਹੇ ਹੋ। ਜਲਾਓ ਨਾ ਤੁਸੀਂ ਪਲਾਸਟਿਕ ਨੂੰ ਪਲਾਸਟਿਕ ਜਗਾ ਖਟਾ ਕਰਕੇ ਤੇ ਸੂਖਾ ਕੂੜਾ ਅਲੱਗ ਕਰਕੇ ਐਵੇਂ ਮਤਲਬ ਕਰਕੇ ਨਾ ਰੋਕਥਾਮ ਕਰਨੀ ਪਏਗੀ ਸੋ ਅਹ ਪੇੜਾਂ ਨੂੰ ਪਾਣੀ ਔਰ ਕਟਿੰਗ ਨਾ ਹੋਏ। ਪੇੜਾ ਦੀ ਨਾ ਲੋਕੀ ਇੱਕ ਬੜੀ ਕੱਟਦੇ ਪਏ ਨੇ, ਪੇੜ ਵੇੜ ਤੇ ਪੇੜ ਵੇੜ ਦਾ ਵੀ ਬਚਾਵ ਹੋਣਾ ਬੌਤ ਜਰੁਰੀ ਜਰੂਰੀ ਐ। ਅਗਰ ਐਨਾਂ ਨੂੰ ਮਾਰ ਦੇਗੇ ਤਾਂ ਐਵੇਂ ਲੱਗ ਲਗੇਗਾ ਕਿ ਅਸੀਂ ਅਸੀਂ ਜੀਅ ਨੀ ਪਾਂਗੇ ਪੇੜਾਂ ਨੂੰ ਕੱਟ ਦੇਂਗੇ ਤੇ
ਨਹੀਂ ਸਹੀ ਗੱਲ ਐ, ਮਤਲਬ ਸਾਰਾ ਬਚਾਵ ਵੀ ਕਰਨਾ ਚਾਹੀ ਦਾ, ਹੁਣ ਜਿਵੇਂ ਹੁਣ ਦੇਖੋ ਲੋਕ ਐਨੇ ਜੈਦਾ ਪੇੜ ਕੱਟੀ ਜਾਂਦੇ ਐ, ਫੇਰ ਔਹੀ ਜਿੜੀ ਹੁਣ ਬਰਫ਼ ਵਗੈਰਾ ਪਿਘਲ ਰਹੀ ਹੈ ਹੈਨਾ, ਜੇੜੀ ਬਰਫ਼ ਪਿਘਲ ਜਾਂਦੀ ਹੈ ਪਹਾੜਾਂ ਤੇ ਕਿਉਂਕਿ, ਇੰਬੈਲੈਂਸ ਹੋ ਗਿਆ ਸਭ ਕੁੱਛ ਗਰਮੀ ਐਨੀ ਜੈਦਾ ਹੋ ਗੀ। ਪੇਡਾਂ ਦੇ ਕੱਟਣ ਨਾਲ ਟੈਂਪਰੇਚਰ ਵੱਧ ਗ ਗੇ ਐ ਫੇਰ ਔ ਪਹਾੜਾਂ ਤੋਂ ਬਰਫ਼ ਪਿ ਗਲਦੀ ਐ ਦੇਖੋ ਹੁਣ ਤੁਸੀਂ ਪਿਛਲੇ ਸਾਲ ਦੇਖੋ ਵੀ ਮਤਲਬ ਕਿੰਨਾ ਦੇਖ ਆਪਾਂ ਪਹਾੜ ਸਾਈਡ ਤੇ ਕਿੰਨਾ ਫਲੱਡ ਆਯੈ ਇੰਨਾ ਹੜ ਆ ਜਾਂਦੈ। ਐਨਾ ਹੜ੍ਹਾਂ ਦੇ ਨਾਲ ਕਿੰਨੀ ਦਿੱਕਤ ਆਂਦੀ ਏ ਫੇਰ ਲੋਕਾਂ ਨੂੰ ਅੱਗੇ। ਹਮ।
ਕੀ ਵਿਚਾਰੇ ਜਿਵੇਂ ਰੈੰਦੇ ਪਏ ਨੇ ਛੋਟੇ ਛੋਟੇ ਘਰਾਂ ਦੇ ਵਿੱਚ ਔਨਾਂ ਦਾ ਵੀ ਬੜਾ ਮੁਸ਼ਕਿਲ ਹੈ ਜੀਣਾ ਨਾ। ਕਿੰਨੀ ਤੋਂ ਔਨਾਂ ਨੂੰ ਬਿਮ ਬਿਮਾਰੀਆਂ ਹੋਊਗੀ। ਸਾਨੂੰ ਮਤਲਬ ਰਹ ਕੇ ਵੀ ਹੋ ਜਾਂਦੀਐਂ। ਜੋ ਤੇ ਛੋਟ ਕੇ ਪਰਿਵਾਰਾਂ ਨਾਲੇ ਵਾਸਤੇ ਸਰਕਾਰ ਨੂੰ ਬੜਾ ਸੋਚਣਾ ਪਏਗਾ। ਤੇ, ਅਸੀਂ ਅਇਓ ਮੈਂ ਗਲੀ ਮੁਹੱਲਿਆਂ ਚ ਸਭ ਲੋਕਾਂ ਨੂੰ ਐਇਓ ਕੈਹਣੀ ਆਂ ਕਿ ਗਰ ਤੁਸੀਂ ਸਾਰੇ ਮਿਲ ਕੇ ਕਦਮ ਉਠਾਓ ਤੇ ਐਸ ਚੀਜ਼ਾਂ ਦੀ ਰੋਕਥਾਮ ਕਰੋ ਜ਼ਾਦਾ ਚੰਗੈ। ਹੁਣ ਲੋਕ ਕੀ ਦੇਖੋ ਪਲਾਸਟਿਕ ਦੀ ਚੀਜ਼ਾਂ ਕਿਤਨੀ ਦੁਬਾਰਾ ਸ ਯੂਜ ਕਰ ਲਦਾ ਹੈ ਦੁਆਰਾਾ ਅ ਅੱਗੇ ਮਤਲਬ ਯੂਜ ਕਰ ਕਰਕੇ ਵੀ ਨਾ ਉਹ ਚੀਜ਼ਾਂ ਨੂੰ ਦੁਬਾਰਾ ਮਤਲਬ ਵੇਚਣੇ ਲੱਗ ਜਾਂਦੇ ਨੇ ਬਾਜ਼ਾਰਾਂ ਚ ਅਤੇ ਇਸ ਕਰਕੇ ਵੀ ਮਤਲਬ ਕੈਮੀਕਲਸ ਬੜਾ ਆਉਂਦਾ ਹੈ ਪਲਾਸਟਿਕ ਦੇ ਅੰਦਰ ਨਾ ਤੇ ਇਸ ਚੀਜ਼ਾਂ ਦੀ ਵੀ ਰੋਕਥਾਮ ਹੋਣੀ ਚਾਹੀਦੀ ਹੈ ਇਸ ਕਰ ਇਹਨਾਂ ਦੀ ਜਗਾ ਨਾ ਪੇਪਰ ਯੂਜ ਹੋਣੇ ਚਾਹੀਦੇ ਹੈ ਤੁਸੀਂ ਕੀ ਕਹਿੰਦੇ ਹੋ ਪੇਪਰਾਂ ਦਾ ਇਸਤੇਮਾਲ ਜ਼ਿਆਦਾ ਹੋਨਾ ਚਾਹੀਦਾ
ਹਾਂ ਦੇਖੋ ਕਰਿਆ ਕਈ ਮਤਲਬ ਪਹਾੜੀ ਏਰੀਆ ਵਿੱਚ ਹੋਇਆ ਵੀ ਮਤਲਬ ਪੇਪਰ ਬੈਗ ਯੂਜ ਕਰਨ ਲੱਗੇ ਜਾਂ ਫਿਰ ਦੂਸਰੇ ਮਤਲਬ ਅ ਕਲੋਥ ਬੈਗ ਯੂਜ ਕਰਨ ਲੱਗੇ ਹਨਾ ਕੱਪੜੇ ਦੇ ਬੈਗ ਪੇਪਰ ਕਾਗਜ਼ ਦੇ ਬੈਗ ਯੂਜ ਕੁ ਕਰਨ ਲੱਗ ਗਏ ਹੋ ਜਿਹੜੇ ਕੈਰੀ ਬੈਗ ਹੁੰਦੇ ਆ ਬਟ ਹੁਣ ਸਾਡੇ ਇੱਥੇ ਨਹੀਂ ਐਪਲੀਕੇਬਲ ਹੁੰਦਾ ਨਾ ਵੀ ਹਰ ਇੱਕ ਚੀਜ਼ ਦੇ ਲਈ ਬਹੁ ਕੁਛ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਆਪਣਾ ਇੱਕ ਥੈਲਾ ਲੈ ਕੇ ਬਾਹਰ ਨਿਕਲੋ ਉਹਦੇ ਵਿੱਚ ਅੱਛਾ ਲੈ ਕੇ ਆਪਣੇ ਜੋ ਸਬਜ਼ੀਆਂ ਫਲ ਜੋ ਤੁਸੀਂ ਲੈ ਕੇ ਆਉਣੇ ਆ
ਤੇ ਹੈ ਹੀ ਸਾਨੂੰ ਨਾ ਸਭ ਨੂੰ ਮਿਲ ਕੇ ਕੋਲੋਨੀ ਮ ਨਾ ਆਪਣੀ ਬੋ ਕਰਨਾ ਚਾਹੀਏ ਬੈਠ ਕੇ ਮਟਿੰਗ ਕੀ ਇਸ ਚੀਜ਼ ਕੀ ਰੋਕਥਾਮ ਕੈਸੇ ਕੀ ਜਾਏ
ਚਲੋ ਆਪਾਂ ਬਹੁਤ ਦੂਰ ਤੱਕ ਤਾਂ ਨਹੀਂ ਰੋਕ ਸਕਦੇ ਨਾ ਆਪਾਂ ਆਪਣੇ ਚਲੋ ਗਲੀ ਮੁਹੱਲੇ ਤੋਂ ਸਟਾਰਟ ਕਰ ਸਕ
ਹਾਂ ਗਲੀ ਮੁਹੱਲ ਤੋਂ ਸੱਟ ਕੋੋਈ ਤਾਂ ਮੈਂ ਕਹਿ ਰਹੀ ਹਾਂ ਆਪਣਾ ਗਲੀ ਮੁਹਲਾ ਖੱਠਾ ਕਰਕੇ ਤੇ ਇਸੇ ਕਰਕੇ ਰੋਕਥਾਮ ਕਰਨੀ ਜ ਬੜੀ ਬੜੀ ਜ਼ਰੂਰੀ ਹੈਗੀ ਹੈ ਤੇ ਅਸੀਂ ਅੱਛਾ ਜੀਵਨ ਜੀ ਜੀਵੇਂ ਗਗੇ ਚਲੋ ਮੈਂ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਨਾ
ਹਾਂਜੀ ਹਾਂਜੀ ਕੋਈ ਗੱਲ ਨੀ ਚਲੋ ਮਿਲਦੇ ਆ ਫਿਰ ਬੈਠ ਕੇ ਸਤਿ ਸ੍ਰੀ ਅਕਾਲ ਜੀ